ਹਾਂਜੀ ਸਾਸਰੀ ਕਾਲ ਜੀ।
ਸਾਸਰੀ ਕਾਲ ਪਾਜੀ।
ਅੱਜਕਲ
ਹੋਰ ਦੱਸੋ ਕਰ ਪਰਿਵਾਰ ਵਧੀਆ ਜੀ।
ਵਧੀਆ, ਤੁਸੀਂ ਸੁਣਾਓ।
ਹੋਰ ਤਾਂ ਵਧੀਆ ਜੀ
ਮੈਂ ਪੁੱਛਣਾ ਸੀ ਤੁਸੀਂ ਫਿਊਚਰ ਪਲੈਨ ਕੀ ਕਰ ਰਹੇ ਹੋ ਅੱਜਕਲ ਆਪਣਾ?
ਬਸ ਜੀ ਮੈਂ ਤੇ ਇਹ ਸੋਚੋ ਵੀ ਬਾਹਰ ਜਾਵਾਂ ਉੱਥੇ ਮਤਲਬ ਉੱਥੇ ਹੀ ਤੁਹਨੂੰ ਪਤਾ ਕਮਾਈਆਂ ਹੈਗੀਆਂ ਇੰਡੀਆ 'ਚ ਤਾਂ ਕਮਾਈ ਹੈ ਨੀ।
ਇਸ ਤਰ੍ਹਾਂ ਅੱਜਕਲ ਕੁਛ ਹੈ ਹੀ ਨੀ ਨਾ ਕਿਉਂਕਿ
ਪਤਾ ਕੀ ਨੌਕਰੀ ਹੈਗੀ ਦਸ ਪੰਦਰਾਂ ਹਜ਼ਾਰ ਦੀ ਨੌਕਰੀ ਹੈਗੀ।
ਹਾਂ ਸਹੀ ਗੱਲ ਨੌਕਰੀ ਨਹੀਂ ਆ ਅਨਇੰਮਪਲਾਈ ਘੁੰਮ ਰਿਹਾ।
ਬਿਲਕੁਲ ਜੀ ਬਿਲਕੁਲ, ਉਹ ਵੀ ਥੱਕਿਆ ਆ ਰਿਹਾ ਅੱਜਕੱਲ।
ਹੂੰ ਜ਼ਿਆਦਾਤਰ ਨਾ, ਦਸ ਤੋਂ ਪੰਦਰਾਂ ਹਜ਼ਾਰ ਸੈਲਰੀ ਦਾ ਤਾਂ ਅੱਜਕਲ ਕੁਛ ਬਣਦਾ ਵੀ ਨੀ।
ਬਿਲਕੁਲ ਜੀ ਕੁਛ ਨੀ ਬਣਦਾ ਜੀ, ਘਰ ਦਾ ਖਰਚਾ ਨੀ ਚੱਲਦਾ। ਹੈਲੋ ਹੈਲੋ ਆਵਾਜ਼ ਆ ਰਹੀ ਸੀ। ਹੈਲੋ ਹੈਲੋ।